ਹਾਂਜੀ, ਸਤ ਸ੍ਰੀ ਕਾਲ ਜੀ।
ਜੀ, ਹੋਰ ਕੀ ਹਾਲ ਨੇ
ਠੀਕ ਏ ਹੋਰ ਤੁਸੀਂ ਸੁਣਾਓ ਹੋਰ ਕੀ ਕੀ। ਕੀ ਹੁੰਦਾ ਪਿਐ।
ਬਸ ਬੈਠੇ ਹੀ ਹੋਏ ਸੀ। ਵੇਲੇ, ਟਾਈਮ ਪਾਸ ਬਸ।
ਅਜ ਗਰਮੀ ਬੜੀ ਹੋ ਰਹੀ ਏ ਅੱਜ ਤੇ।
ਅਰੇ ਅਜ ਤੇ ਰਿਕੋਡ ਈ ਟੁੱਟਗੇ ਨੇ ਗਰਮੀ ਤੇ ਏਨੀ ਹੋਈ ਦੀ ਏ।
ਬੜੇ ਗਰਮੀ ਅੱਜ ਤੇ ਮੈਨੂੰ ਬੋਤ ਜੈਦ ਲਗ ਗਰਮੀ ਲੱਗਦੀ। ਪੀਏ ਦੋ ਵਾਰੀ ਤਾਂ ਮੈਂ ਨਾ ਬੈਠੀ ਆ ਹੁਣ ਵੀ ਨਾ ਕੇ ਆਈ ਆਂ, ਤਾਂ ਵੀ ਫੇਰ ਥੋੜੀ ਦੇਰ ਬਾਦ ਗਰਮੀ ਲਗ
ਹਾਂ ਗਰਮੀਆਂ ਚ ਤਾਂ ਬਸ ਹੋ ਜਾਂਦਾ ਦੋ ਤਿੰਨ ਵਾਰ ਨਾਲਾ ਹੋਜ ਤਨਦਾ ਆ
ਹਾਂ ਇੰਨੀ ਮੈਨੂੰ ਤਾ ਅੱਜ ਬਹੁਤ ਲੱਗ ਦੀ ਆ ਗਰਮੀ ਕਮੀ ਲਾਈਟ ਵੀ ਤੰਗ ਕਰਦੀ ਪਈ ਆ ਨਾ ਏਸੀ ਵੀ ਕਿ ਕਰਨ ਕੂਲਿੰਗ ਵੀ ਨਹੀਂ ਹੁੰਦੀ। ਲਾਈਟ ਤੰਗ ਕਰਦੀ ਵੀ ਬੜਾ ਤਾ
ਹਾਂ ਹਾਂ ਕੂਲਿੰਗ ਵੀ ਨਹੀਂ ਹੋ ਰਹੀ ਹੋਈ ਨਾ ਟੈਂਪਰੇਚਰ ਬੜਾ ਹਾਈ ਹੋਇਆ ਦਾ ਤਾਂ ਕਰਕੇ ਸਾਡੇ ਤੇ ਗਲੀ ਚ ਜਿਹੜਾ ਮੰਦਿਰ ਹੈਗਾ ਨਾ ਉੱਥੇ ਹਵਨ ਚੱਲਦਾ ਪਿਆ ਤੁਹਾਨੂੰ ਆਵਾਜ਼ਾਂ ਆ ਰਹੀਆਂ ਹੋਣੀਆ
ਹਾਂ ਆ ਰਹੀ ਹਲਕੀ ਹਲਕੀ, ਆ ਰਹੀ ਮੈਨੂੰ ਵੀ
ਹਾਂ ਏ ਹਵਨ ਹੁੰਦਾ ਪਿਆ ਦਾ ਲਿਆ ਹੈਗਾ ਹਾਂ ਬੜਾ ਸੋਹਣਾ ਹਵਨ ਕਰਦਾ ਦਿਨੇ ਤੇ ਨਾਲ ਫਿਰ ਹਾਂ ਲੰਗਰ ਭੰਡਾਰਾ ਹੁੰਦਾ ਫੇਰ
ਅੱਛਾ ਕੀ ਹੁੰਦਾ ਤੇ ਫਿਰ ਤੁਹਾਡੇ ਘਰ ਤੇ ਫੇਰ ਰਾਤੇ ਏ ਦਿਨਰ ਦੀ ਤਾਡੀ ਛੁੱਟੀ ਹੋ ਜਾਂਣੀ ਹੈ ਫਿਰ ਅੱਜ ਤੇ, ਉਹੀ ਕਹਿ ਰਹੀ ਅੱਜ ਤੇ ਬਹੁਤ ਮਜ਼ਾ ਆ ਜਾਣਾ ਤਾਨੂੰ ਛੁੰ
ਹ ਹਾ ਹ ਡਿਨਰ
ਚਾਹ
ਆ ਭੰਡਾਰੇ ਚ ਇਹੀ ਸਬ ਪੂੜੀ ਛੋਲੇ ਆਲੂ ਮਿਕਸ ਸਬਜ਼ੀ ਬਣ ਦੀ ਰਾਇਤਾ ਹੁਣ ਮਿੱਠੇ ਕੁਛ ਨਾ ਕੁਛ ਹੁੰਦਾ ਪੂਰੀਆਂ ਗਰਮ-ਗਰਮ ਤਲ ਦੇ ਹੈ, ਬੜੇ ਸਵਾਦ ਲੱਗਦੀਆਂ
ਫਿਰ ਤਾਂ ਹੀ ਹ ਨਾ
ਅ ਨਹੀਂ ਕੋਈ ਕਰਵਾ ਰਿਹਾ ਹੁੰਂਦਾ ਫੇਰ ਨਹੀਂ ਅਸੀਂ ਜਾਦ ਤੇ ਜਿਵੇਂ ਕੋਈ ਕਰਾਂਦਾ ਨਾ ਉਹਦੇ ਕੁ ਨਹੀਂ ਅਸੀ ਜਾਂਦੇ। ਜਿਵੇਂ ਮੰਦਿਰ ਦਾ ਆਪਣਾ ਹੁੰਦਾ ਜਿਵੇਂ ਹੁਣ ਨਾ ਸਾਡੇ ਥੋੜੇ ਟਾਈਮ ਪਹਿਲੇ ਹੋਇਆ ਸੀ, ਜਿਸ ਦਿਨ ਅਕਾਲ ਮੰਦਿਰ ਦਾ ਮੂਰਤ ਹੁੰਦਾ ਹੈ ਨਾ ਤੇ ਉਸ ਦਿਨ ਭੰਡਾਰਾ ਹੁੰਦਾ ਤੇ ਉਹਦਾ ਜਦੋਂ ਸਮਾਨ ਥੋੜ੍ਹਾ ਬਹੁਤ ਬਚ ਜਾਂਦਾ ਹੈ ਨਾ ਕਾਫੀ ਖੁੱਲਾ ਸਮਾਨ ਆਂਦਾ ਐ ਤੇ ਫਿਰ ਉਹ ਜਿਹੜਾ ਬਚ ਜਾਂਦਾ, ਫੇਰ ਉਸ ਤੋਂ ਬਾਅਦ ਦੁਬਾਰਾ ਹੁੰਦਾ ਭੰਡਾਰਾ
ਅੱਛਾ- ਅੱਛਾ ਉਹ ਸਮਾਨ ਬਚ ਗਿਆ ਹੋਣਾ ਨਾ, ਉਹਨਾਂ ਨੇ ਕਿਹਾ ਹੋਣਾ ਵੀ ਚਲੋ
ਤੇ ਬਸ ਉਹੀ, ਉਹੀ ਹਾਂ ਬਸ ਉਹੀ ਤਾਂ ਹੀ ਕਰਕੇ ਦੁਬਾਰਾ ਉਹਨਾਂ ਨੇ ਆਪਣਾ ਹਵਨ ਕਰ ਲਿਆ ਨਾਲ। ਪਾਠ ਪੂਜਾ ਹੋ ਗਈ ਉਹਨਾਂ ਦੀ ਨਾਲੇ ਫੇਿਰ ਭੰਡਾਰਾ ਹੋ ਗਿਆ। ਪੂਰਾ ਮਹੱਲਾ ਆਉਂਦਾ ਹਾਂ
ਛੁੱਟੀ ਹੋ ਗਈ, ਰੋਟੀ ਨੀ ਬਨਾਣੀ ਪੈ ਨ ਮਤਬ ਇਹਨੂੰ ਹੋਰ ਕੀ, ਗਰਮੀ ਚ ਗਰਮੀ ਚ ਇ ਚਾਹੀਦਾ ਹੋਰ ਕੀ ਚਾਹੀਦਾ ਗਰਮੀ ਚ ਰਸੋਈ ਚ ਵੜ੍ਹਨਾ ਤੇ ਹੋਰ ਇਸ ਤੋਂ ਵਧੀਆ ਖੁਸ਼ੀ ਨੀ ਹੈ ਕੋਈ, ਇੰਨੀ ਗਰਮੀ ਲੱਗਦੀ ਦੋ ਰੋਟੀ ਪਕਾਣੀ ਵੀ ਬੜ੍ਹੀ ਮੁਸ਼ਕਿਲ ਲੱਗਦੀ
ਅਰੇ ਬਹੁਤ ਔਖਾ ਹੋ ਜਾਂਦਾ, ਰੋਟੀ ਤੇ ਰਾਤ ਦੁਪਹਿਰੇ ਨੀ ਖੜਿਆ ਜਾਂਦਾ। ਰਾਤ ਦੀ ਤੇ ਫੇਰ ਬਣ ਜਾਂਦੀ
ਨਹੀਂ ਹਾਂ ਨਹੀਂ, ਗਰਮੀ ਤੇ ਰਾਤੀ ਵੀ ਓਹਨੀ ਈ ਏ ਗਰਮੀ ਤੇ ਹੈ ਹੀ ਏ
ਪੱਤਾ ਨਹੀਂ ਹਿਲਦਾ ਪਤਾ ਸਾਡੇ ਇਸ ਤਰਫ ਤੇ ਬਿਲਕੁਲ ਹਵਾ ਨੀ ਜਲਦੀ
ਹਾਂ ਹਵਾ ਕਿੱਥੇ, ਹਵਾ ਤੇ ਹੈ ਨੀ ਗਰਮੀਆਂ ਚ ਉਹ ਨਾ ਐਹੀ ਹਾਲ ਰਹਿਨਾ, ਹੋਰ ਸੁਣਾਓ ਤੁਸੀਂ, ਮੈਂ ਕਹਿੰਦੀ ਸੀ ਮੈਂ ਨਾ ਅਸੀਂ ਨਾ ਉਹ ਪਾਇਆ ਕਾਨ ਪਾਇਆ ਨਵਾਂ ਤੇ ਉਹਦਾ ਨਾ ਮਹੂਰਤ ਕਰਨਾ ਅਸੀਂ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਹਾਂ ਇਨਵਾਈਟ ਕਰ ਲਵਾਂ ਤੇ ਆਣਾ
ਆਪਣਾ ਹੀ ਲਿੱਤਾ ਆਪਣਾ ਹੀ ਲਿੱਤਾ ਤੁਸੀਂ
ਹਾਂਜੀ ਹਾਂਜੀ ਅਪ ਆਪਣਾ ਹੀ ਲਯਾ ਏ ਬਸ ਜਿੰਨਾ ਛੋ ਛੋਟਾ ਜਿਹਾ ਮਕਾਨ ਮਿਲ ਗਿਆ ਸ ਬਸ ਉਹਨੂੰ ਫੇਰ ਰਨੋਵੇਟ ਕੀਤਾ ਉਹੁ ਹ ਮੈਂ ਕਿਹਾ ਚਲੋ ਥੋੜਾ ਜਿਹਾ ਪੂਜਾ ਪਾਠ ਕਰਵਾ ਕੇ ਨਾ ਤੇ ਘਰ ਲਈ ਏ ਮੂਰਤ ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਇਨਵਾਈਟ ਕਰਦਵਾਂ
ਹਾਂ ਬਿਲਕੁਲ ਆ ਆਵਾਂਗੇ
ਹਾਂ ਸਾਰਿਆਂ ਨੇ ਆਉਣਾ ਲੰਚ
ਬਿਲਕੁਲ ਬਿਲਕੁਲ ਆਵਾਂਗੇ ਜਰੂਰ ਆਵਾਂਗੇ ਕਿਉਂ ਨਹੀਂ ਆਣਾ
ਵੈਸੇ ਮੈਂ ਉਂਝ ਵੀ ਪਾ ਦਾਂਗੀ ਤੁਹਾਡੇ ਵਟਸਐਪ ਗਰੁੱਪ ਤੇ ਵੀ ਪਾ ਦਾਂਗੀ ਇਸ
ਹਾਂਜੀ ਕੀ ਲੋੜ ਹੈ ਅਸੀਂ ‌ਤੇ‌‌ ਆ ਈ ਜਾਣਾ ਤੁਸੀਂ ਕਹਿ ਦਿੱਤਾ ਤ ਅਸੀਂ ਤੇ ਹੀ ਜ
ਹਾਂ ਊਤੇ ਹੈ ਹੋਰ ਬਸ ਸੁਖਮਨੀ ਸਾਹਿਬ ਦਾ ਪਾਠ ਕਰਾਣਾ ਏ ਤੇ, ਸੁਸਾਇਟੀ ਬਲਾ ਹਾਂ ਇੱਥੇ ਨੇੜੇ ਹੀ, ਹੈਗੀ ਏ ਸਾਡੇ ਗੁਰਦੁਆਰਾ ਹੇਗਾ ਉਥੋਂ ਦੀ ਸ ਹਾਂ ਸੁੋਸਾਇਟੀ ਬੁਲਾ ਲਾਂਗੀ ਮੈਂ ਕਿਹਾ ਚਲੋ ਘਰ ਬੈਠ ਕੇ ਪਾਠ ਹੋ ਜਾਂਦਾ ਹਾਂ ਨਹੀਂ ਨੀ ਬੁਲਾਏ ਮੈਂ ਇੰਨੇ ਨੀ ਬੰ ਗੈਦਰਿੰਗ ਕੀਤੀ ਬਸ ਆਪ ਮੇਰੇ ਘਰ ਦੇ ਹੀ ਆਉਣਗੇ ਜਿਆਦਾ ਨੀ ਗੈਦਰਿੰਗ ਨਹੀਂ ਕੀਤੀ ਛੋਟਾ ਹੀ ਕੀਤਾ ਪ੍ਰੋਗਰਾਮ ਹਾਂ ਖ਼ਾਸ ਖਾਸ ਬੰਦੇ ਨਾ ਜੋ ਜੇੜੇ ਜ਼ਿਆਦਾ ਬਸ ਉਹਨਾਂ ਨੂੰ ਇਹ ਹਾਂ ਉਹਨਾਂ ਨੂੰ ਕੀਤਾ ਇਨਵਾਈਟ, ਮੈਂ ਜਿਆਦਾ ਨੀ ਕੀਤਾ ਤਾਂ ਇੰਨਾ ਨੀ ਗਰਮੀ ਬੜੀ ਪੈਂਦੀ ਵੀ ਇੰਨੀ ਖੇਚਲ ਮੈਂ ਕਿਹਾ ਫਫਿਰ੍ਰ ਇਨੀ ਉ ਆਣਾ ਵੀ ਕਿਸੇ ਨੂੰ
ਉਹ ਵੀ ਸਾਹਮਣੇ ਵਾਲੇ ਨੂੰ ਵੀ ਦਿੱਕਤ ਹੀ ਏ ਫਿਰ ਆਣ ਦੀ ਫਿਰ ਹਾਂ
ਪ੍ਰੋਗਰਾਮ ਕਰਨਾ ਬੜਾ ਮੁਸ਼ਕਿਲ ਵ ਜਾਂਦਾ ਤੇ ਫਿਰ ਮੈਂ ਨਾ ਜੋ ਜ਼ਿਆਦਾ ਖਾਸ ਲੋਕ ਇਹਨੇ ਨਾ ਸ ਸਿਰਫ ਉਹਨਾ ਨੂੰ ਹੀ ਬੁਲਾਇਆ ਮੈਂ ਜ਼ਿਆਦਾ ਵੱਡਾ ਪ੍ਰੋਗਰਾਮ ਨ
ਹਾਂ ਐਵੇਂ ਠੀਕ ਰਹਿੰਦਾ ਫੇਰ ਨਾ ਛੋ- ਛੋਟੇ ਬੱਚੇ ਹੁੰਦੇ ਨਾ ਬੜਾ ਤੰਗ ਕਰਦੇ ਨੇ ਗਰਮੀ ਅਲੱਗ ਫੇਰ ਜਿਹਨਾਂ ਨੇ ਆਣਾ ਦੂਰੋਂ ਰੂਟ ਅਲੱਗ ਖ਼ਰਾਬ ਹੋਏ ਹੁੰਦੇ ਨੇ- ਦਿੱਕਤ ਹੋ ਜਾਂਦੀ ਹੈ ਬਹੁਤ ਤਾਂ
ਹਾਂ ਤੇ ਮੈਂ ਕਿਹਾ ਚਲੋ ਹੁਣ ਮੈਂ ਹੁਣ ਇਹਨਾਂ ਨੂੰ ਇੱਕ-ਇੱਕ ਕਰਕੇ ਇਨਵੈਇਟ ਕਰ ਦਵਾਂ ਦਿਨੇ ਤੇ ਟੈਮ ਨੀ ਲੱਗਦਾ ਫੋਨ ਤੁਹਾਨੂੰ- ਤਾਂਏ ਫੇਰ ਮੈਂ ਉਹਨੂੰ ਆਪਣੇ ਨਨਾਣ ਨੂੰ ਵੀ ਕਰਨਾ ਹੈਜ- ਫੋਨ
ਹਾਂਜੀ-ਹਾਂਜੀ ਚਲੋ ਤੁਹਾਡਾ ਆਉਣਾ ਸੀ ਤੁ ਤੁਹਾਡਾ ਆਣਾ ਸੀ ਤੁਸੀਂ ਮੈਨੂੰ ਯਾਦ ਕਰਦੇ ਪਏ ਸੀ ਮੈਂ ਕਰ ਲਿਆ ਵੇਖੋ ਯਾਦ
ਹਾਂ ਨਹੀਂ ਮੈਂ ਤੇ ਵੈਸੇ ਵੀ ਕਰਨਾ ਹੀ ਸੀ- ਤੁਹਾਨੂੰ ਹੁਣ ਤੁਹਾਡਾ ਆ ਗਿਆ ਬਹੁਤ ਵਧੀਆ ਤੁਹਾਨੂੰ ਤ ਤਨ ਆਈ ਤੇ ਮੈਂ ਕਿਹਾ ਚੱਲ ਫੇਰ
ਪਿਆਰ ਹੀ ਇੰਨਾ ਹੈ ਪੁਰਾਣਾ ਪਿਆਰ ਸਾਡਾ
ਹਾਂ ਇਹ ਤੇ ਐ ਵੀ ਨੂੰ ਮੇਲ ਜੋਲ ਜਿੰਨਾ ਵਧਾਓ ਓਨਾ ਪਿਆਰ ਵੱਧਦਾ ਆਨ ਜਾਨ ਨਾਲ ਹੀ ਪਿਆਰ ਵੱਧਦਾ ਦੇਖੋ ਹੁਣ ਅਗਰ ਕਿਸ ਕਿਸੇ ਨੂੰ ਮਿਲਣ ਨ ਮਿਲਾਂ ਨੀ ਗਿਲਾਂਗੇ ਨੀ ਤੇ ਫੇਰ ਪਿਆਰ ਤੇ ਫੇਰ ਨੀ ਨਾ ਹੁੰਦਾ ਇੱਕ ਦੂਜੇ ਨੂੰ ਮਿਲਾਂਗੇ ਵਰਤਾਂਗੇ ਤਾਂ ਹੀ ਪਿਆਰ ਵੱਧਦਾ ਇੰ ਥੋੜ੍ਹੀ ਹੋਰ ਸੁਣਾਓ ਤੁਹਾਡੇ ਬੱਚੇ ਕੀ ਕਰਦੇ ਹੋਏ ਨੇ
ਬਸ ਖੇਿਲਦੇ ਪਏ ਨੇ
ਅੱਛਾ ਹਾਂ ਸ਼ਾਮ ਦਾ ਟੈਮ ਹੈ ਉਹਨਾ ਪਿਓ
ਗਲੀ ਚ ਹੀ ਹੁੰਦੇ ਨੇ ਚੋਣਗੇ ਕਿਧਰੇ ਜਾਂ ਖਾਣ ਪੀਣ ਗਏ ਹੋਣਗੇ
ਹਾਂ ਇਹ ਤੇ ਹੈ ਹੁਣ ਥੋੜਾ ਜੇ ਬਚ ਬੱਚੇ ਨੂੰ ਹੁੰਦਾ ਹੈ ਨਾ ਹੁਣ ਸਾਰਾ ਦਿਨ ਬਿਜੀ ਰਹਿੰਦੇ ਆ
ਕੋਈ ਸਕੂਲ ਫੇਿਰ ਟਿਊਸ਼ਨ ਬਸ ਐਵੇਂ ਦਿਨ ਨਿਕਲ ਜਾਂਦਾ ਹੈ
ਘੰਟਾ ਕੋਈ ਬਾਹਰ ਵੀ ਬੱਚਿਆਂ ਨੂੰ ਜਾਣਾ ਚਾਹੀਦਾ ਸੋਸ਼ਲ ਹੋਣਾ ਚਾਹੀਦਾ
ਹਾਂਜੀ ਹਾਂਜੀ ਹੋਰ ਤੁਹਾਡੇ ਬੱਚੇ ਕੀ ਕਰਦੇ ਪਏ ਨੇ ਕਮਕਾ ਠੀਕ ਸਾਡਾ
ਹਾਂ ਕਾਕਾ ਠੀਕ ਕਾਕਾ ਬਲਾ ਸ਼ਰਾਰਤੀ ਹੈ ਬਾਹਰ ਬੈਠਾ ਹੋਇਆ ਵ ਆਪਣੇ ਪਾਪਾ ਨਾਲ ਬਾਹਰ ਖੇਲਦਾ ਪਿਆ ਹੈ ਉਹ ਵੀ ਅੰਦਰ ਨੀ ਬਹਿੰਦਾ ਹਾਂ ਗਲੀ ਚ ਹੀ ਹੈਗਾ ਉਹਨੂੰ ਤੇ ਇੱਕ
ਚਿਰ ਤੋਂ ਨੀ ਦੇਖਿਆ ਕਾਕਾ ਮੈਂ
ਤੇ ਆ ਜੀਆ ਕਰੋ ਨਾ ਤੁਸੀਂ ਮਿਲਣ ਆ ਜਾਿਆ ਕਰੋ ਜਲਦੀ-ਜਲਦੀ
ਹਾਂ ਆਵਾਂਗੀ ਹੁਣ ਆਣਾ ਹੀ ਹੈ
ਹੁਣ ਆ ਜਾਣਾ ਫੇਰ ਜਲਦੀ ਆ ਜਾਣਾ ਉਸ ਤੋਂ ਪਹਿਲੇ ਵੀ ਲਾ ਲੈਣਾ ਚੱਕਰ
ਬਸ ਤੁਹਾਨੂੰ ਪਤਾ ਹੀ ਹੈ ਗਰਮੀ ਦਾ ਟੈਮ ਕਿੰਨਾ ਫਿਰ ਔਖਾ ਹੀ ਹੋ ਪਾਉਂਦਾ ਹੈ
ਹਾਂ ਚਲੋ ਵੇਖੋ ਮੌਸਮ ਸਹੀ, ਹਾਂ ਜ਼ਰੂਰ ਆਉਣਾ ਤੁਸੀਂ
ਹਾਂਜੀ
ਹੋਰ ਸੁਣਾਓ
ਬਸ
ਹੋਰ ਤੁਹਾਡੇ, ਅੱਜ ਰੋਟ ਰਾਤ ਡੀੇਨਰ ਡੁਨ ਹਾਂ ਸਭ ਠੀਕ ਹੈ ਡਿਨਰ ਹੋਰ ਮੈਂ ਕਿਹਾ ਡਿਨਰ ਦੀ ਤਿਆਰੀ ਹੋਏਗੀ ਹੋਰ ਕੁਛ ਬਨਾਣ
ਹਾਂ ਬਸ ਦਾਲ ਹੀ ਬਣਦੀ ਏ ਸਾਡੇ ਤੇ ਰਾਤੀ
ਅੱਛਾ, ਅੱਛਾ-ਅੱਛਾ, ਦਾਲ ਬਨਾਨੀ, ਹਾਂ ਵੈਸੇ ਦਾਲ ਹੀ ਸਹੀ ਰਹਿੰਦੀ ਹੈ। ਗਰਮੀ ਚ
ਹਾਂ, ਦਾਲ ਹੀ ਸਭ ਤੋਂ ਵਧੀਆ ਹੈਗੀ ਏ।
ਹਾਂ, ਜਲਦੀ ਬਣ ਜਾਂਦੀ ਹੈ ਨਾਲੇ ਫੇਰ ਹਲਕੀ ਹੁੰਦ ਦਿਨਾਂ ਰਾਤੀ ਦਾਲ ਹੀ ਸਹੀ ਰਹਿੰਦੀ ਏ।
ਰਾਤੀ ਤਾਈ ਅਸੀਂ ਹਾਂ ਤਾਈ ਅਸੀਂ ਰਾਤੀ ਨਾ ਦਾਲ ਹੀ ਬਣਾਣ
ਹਾਂ।
ਨਾਲ ਫੇਰ, ਫੇਰ ਥੋੜੀ ਬਹੁਤ ਹਾਂ, ਅਸੀਂ ਵੀ ਹਲਕਾ ਫੁਲਕਾ ਬਣਾ ਕਦੀ ਪੋਹਾ ਬਣਾ ਲਈਦਾ ਹੁੰਦਾ ਕਦੀ ਦਾਲ ਕਦੀ ਓਟਸ ਹੋ ਗਏ ਐਵੇਂ ਦੀ ਚੀਜ਼ਾਂ ਰਾਤੀ ਬਣਾ ਲੈਂਨੈ ਹਾਂ। ਫਿਰ ਉਸ ਤੋਂ ਬਾਅਦ ਵੋਕ ਕਰ ਲੈਂਨੇ ਆਂ। ਬਸ ਫਿਰ ਇਹੀ ਠੀਕ ਹੈ।
ਹਾਂ ਰਾਤੀ ਤੇ ਲਾਈਟ ਹੀ ਖਾਣਾ ਚਾਹੀਦਾ ਰਾਤ ਨੂੰ।
ਹਾਂ, ਫੇਰ ਵੋਕ ਵੀ ਬੜੀ ਜ਼ਰੂਰੀ ਏ। ਰਾਤ
ਹਾਂ ਅ ਰਾਤੀ ਵਾਕ ਵੀ ਕਰ ਲੈਦੇ ਦਿਨਾਂ ਤੇ ਟਾਈਮ ਮਿਲਦ ਦਾਂ ਨੀ ਰਾ ਥੋੜ੍ਹਾ ਠੰਡਾ ਹੋ ਜਾਂਦਾ ਨਾ, ਤੇ ਜਿਹੜਾ ਬੰਦਾ ਕਰ ਕਰ ਲੈਂਦਾ ਵਾਕ।
ਹਮ ਮੈਂ ਤੇ ਦੋਨੋ ਟਾਈਮ ਚਲੇ ਜਾਂਨੀ ਆ ਸਵੇਰੇ ਵੀ ਚਲੇ ਜਾਂਨੀ ਐ ਰਾ ਤੀ ਵੀ ਚੱਲ ਜਾਂਨੀ ਆ ਵੋਕ ਤੇ,
ਅੱਛਾ ਬੜਾ ਵਧੀਆ ਫੇਰ ਤੇ ਸਾਡੇ ਕੋਲੋਂ ਤੇ ਇੱਕ ਟੈਮ ਹੀ ਹੋਜੇ ਬੜੀ ਉਹੀ, ਬੜੀ ਇੱਕ ਟੈਮ ਵੀ ਬੜੀ ਮੁਸ਼ਕਿਲ ਹੁੰਦੀ ਹੈ, ਕਈ ਵਾਰੀ ਤੇ ਉਹ ਵੀ ਹਾਂ ਮੈਂ ਕੋਸ਼ਿਸ਼ ਤਾਂ ਕਰਨੀ ਆ ਪਰ ਰਾਤ ਨੂੰ ਇਨੀ ਥਕਾਵਟ ਹੋਇ ਹੁੰਦੀ ਏ, ਦਿਲ ਕਰਦਾ ਬਸ ਹੁਣ ਲੰਮੇ ਪੈਜੋੋ ਨੀਦ ਈ ਆ ਜਾਂਦੀ ਏ, ਬੱਚੇ ਤੇ ਕਹਿੰਦੇ ਨੇ ਮੰਮੀ ਵੋਕ ਕਰੋ ਵੋਕ ਕਰੋ ਵੋਕ ਕਰੋ ਮੈਂ ਥੱਕੀ ਹੋਈ ਹੁੰਨੀ ਆ ਮੇਰਾ ਤੇ, ਦਿਲ ਕਰਦ
ਹੋਰ ਜਾਇਆ ਕਰੋ ਜਾਇਆ ਕਰੋ ਸਰੀਰ ਖੁੱਲਦਾ ਐ। ਚਲੋ ਫੇਰ ਮਿਲਦੇ ਆ।
ਚਲ ਜੀ ਠੀਕ ਹੈ ਜੀ ਠੀ
ਹ ਹਾਂ, ਜੀ,
ਠੀਕ ਐ ਹਾਂਜੀ ਸਾਸਰੀ ਕਾਲ ਜੀ,